ਹੈਲੋ ਹ
ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
ਬਸ ਵਧੀਆ ਵਧੀਆ ਤੁਸੀਂ ਸੁਣਾਓ ਸਭ
ਬਸ ਵਧੀਆ ਠੀਕ ਯਾਰ ਗਰਮੀ ਮੌਸਮ ਤੋਂ ਹੀ ਪਰੇਸ਼ਾਨ ਹੋਏ ਪਿਆ ਕਦੀ ਮੌਸਮ ਕਿਹੜਾ ਹੈ। ਕਦੀ ਕਿ ਜਿਹਾ ਮੌਸਮ ਹੈ।
ਬਿਲਕੁਲ ਬਿਲਕੁਲ ਪਤਾ ਹੀ ਨਹੀਂ ਲੱਗਦਾ ਮੌਸਮ ਦਾ ਇੰਨੀ ਤੇਜ਼ ਧੁੱਪ ਹੋ ਜਾਂਦੀ ਹੈ ਇੰਨੀ ਤੇਜ਼ ਬਾਰਿਸ਼ਾਂ ਵਾਲਾ ਬਣ ਜਾਂਦਾ ਤਾਂ ਕੁਛ ਸਮਝ ਨਹੀਂ ਆਉਂਦਾ ਤੁਹਾਨੂੰ ਪਤਾ ਤੇ ਹੈਗਾ ਸਾਡੇ ਕੱਲ ਪਤਾ ਕੱਲ ਇੰਨੀ ਜ਼ਿਆਦਾ ਧੁੱਪ ਸਾਡੀ ਤੇ ਨ ਜਿਵੇਂ ਸ਼ਾਮ ਪਈ ਬਾਰਿਸ਼
ਹਾਂ ਹਾਂ ਬਾਰਿਸ਼ ਪਈ ਅੱਛਾ ਹਾਂ ਅੱਛਾ ਤੇਜ਼ ਆ ਗਈ ਸੀ। ਸਾਡੇ ਇੱਥੇ ਇਨੇ ਪਈ ਨੀ ਵੈਸੇ ਠੀਕ ਸੀਗਾ ਅੱਛਾ।
ਹਾਂਜੀ ਰ ਦੀ ਬਾਰਿਸ਼ ਤੇ ਚਲੋ ਹੈ ਹੈ ਨਾਲੇ ਤੁਹਾਨੂੰ ਪਤਾ ਮੌਸਮ ਚ ਵੀ ਕਿੰਨਾ ਜ਼ਿਆਦਾ ਚੇਂਜਿਸ ਹੋ ਜਾਂਦੀ ਫੇਰ ਪਤਾ ਨਹੀਂ ਚੱਲਦਾ ਬੱਚੇ ਬਿਮਾਰ ਹੋ ਜਾਂਦੇ ਨੇ ਹਾਂਜੀ ਹਾਂਜੀ ਹਾਂ ਉਹਦੇ ਕੋਲ ਵੀ ਬੜੀ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਬਾਰਿਸ਼ ਤਾਂ ਨਹੀਂ ਕੁਛ ਸਮਝ ਆਉਂਦਾ ਕਿ ਕਿਵੇਂ ਹੋ ਜਾਂਦਾ ਆ ਹੈਲੋ ਹੈਲੋ